ਹੈਲੋ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਹੋਰ ਦੱਸੋ ਕਿੱਦਾਂ ਭਾਜੀ? ਹੋਰ ਬਾਜੀ, ਕੀ ਕਰ ਰਹੇ ਸੀ ਅੱਜ ਕੱਲ?
ਬਾਸ ਰੋਟੀ ਖਾ ਕੇ ਹਟਿਆਂ, ਮੰਗੋ ਸ਼ੇਕ ਪੀ ਰਯਾ ਸੀ।
ਅੱਛਾ ਜੀ, ਚਲੋ ਵਧੀਆ ਗੱਲ ਐ ਜੀ, ਮੈਂਗੋ ਸ਼ੇਕ ਪੀਨਾ ਚਾਹੀਦਾ। ਸੇਹਤ ਵਾਸਤੇ ਵਧੀਆ ਹੁੰਦਾ ਮੈਂਗੋ ਸ਼ੇਕ, ਸ਼ੇਕ ਤੇ ਪੀਨਾ ਚਾਹੀਦਾ ਜੀ, ਫਲ-ਫਰੂਟ ਤੇ ਖਾਨਾ ਚਾਹੀਦਾ ਜੀ।
ਐ ਤਾਂ ਗੱਲ ਏ।
ਹੋਰ ਦੱਸੋ ਰੋਟੀ 'ਚ ਕੀ ਖਾਧਾ ਸੀ ਫੇਰ? ਮੈਂ ਤੁਹਾਡੇ ਕੋਲ ਏਹ ਪੁੰਨਾ ਨਹੀਂ ਭਾਜੀ ਤੁਸੀਂ ਮੈਨੂੰ ਕਈ ਵਾਰ ਸਵੇਰੇ ਦਿਖੇ ਹੋ ਜਾਂਦੇ ਹੋਏ। ਬੁਢੇ ਅਹ ਕਿੱਧਰ ਜਾਂਦੇ ਓ ਤੁਸੀਂ ਭਾਜੀ?
ਜਿੰਮ ਜਾਇਦਾ।
ਹਾਂਜੀ ਪਾਜੀ?
ਜਿੰਮ ਜਾਈਦਾ ਜਿੰਮ।
ਜਿੰਮ ਜਾਂਦੇ ਓ?
ਹਾਂਜੀ।
ਅੱਛਾ, ਮੈਂ ਤਾਂਹੀ ਦੱਸਾਂ ਕਿ ਤੁਸੀਂ ਰੋਜ਼ ਸਵੇਰੇ ਜਾਂਦੇ ਓ। ਅੱਛਾ, ਭਾਜੀ ਮੈਂਨੂੰ ਇਹ ਦੱਸੋ ਕਿ ਜਿਮ ਦੀ ਆ ਮੈਂ ਅਪਨੇ ਛੋਟੇ ਭਰਾ ਨੂੰ ਭੇਜਣਾ ਸੀਗਾ। ਕੀ ਕੀ ਹੈਗਾ? ਮਤਲਬ ਜਿੰਮ ਕਿਵੇਂ ਜੀ ਜਿੰਮ ਐ, ਕੀ ਹੈਗਾ ਉੱਧਰ, ਫੈਸਿਲਿਟੀ ਕੀ ਏ? ਫੀਸ ਵਗੈਰਾ। ।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
ਦੱਸੋ ਭਾਜੀ, ਪੂਰਾ ਡਿਟੇਲ ਚ ਦੱਸਨਾ।
ਤੁਸੀਂ ਅੱਜ ਆਪਣੇ ਛੋਟੇ ਭਰਾ ਨੂੰ ਜਿੰਮ ਭੇਜਣਾ ਤੇ ਤੁਸੀਂ ਤੁਸੀ ਆਵਾਜ਼ ਆ ਰਹੀ ਐ ਪਿੱਛੋਂ ਬੜੀ।
ਅੱਛਾ ਜੀ ਹੁਨ ਬੋਲੋ।
ਤੁਸੀ ਅਪਨੇ ਛੋਟੇ ਭਰਾ ਨੂੰ ਜਿੰਮ ਭੇਜਨਾ ਐ ਤੇ ਪਹਿਲੇ ਕਿੰਨੀ ਉਮਰ ਦਾ, ਐ ਤੇ ਦੱਸੋ
ਉਂਦੀ ਹੈਗੀ ਜੀ ਅਠਾਰਾਂ ਸਾਲ ਉਮਰ ਹੋਈ ਉਨ ਦੀ
ਅੱਛਾ ਤੇ ਭੇਜੋ, ਚਲੋ ਵਧੀਆ ਗੱਲ ਏ। ਜਿੰਮ ਦੀ ਫੈਸਿਲਿਟੀ ਐ ਏ। ਤਾਡੀ ਬੋਡੀ ਅਲੱਗ ਈ ਚਮਕੇਗੀ ਵਧੀਆ ਦਿਖੇਗੀ। ਤੁਸੀਂ ਬੋਡੀ ਬਣਾਔ ਆਪਣੇ ਸਰੀਰ ਤੇ ਧਿਆਨ ਦੋ ਜਿਵੇਂ ਮੰਡੇ ਹੋ ਗਿਆ ਚੈਸਟ ਡੇ, ਟ੍ਰੈਸਪ ਡੇ ਐਵੇਂ ਇਕ ਹਫ਼ਤੇ ਡੇ ਬੰਨੇ ਹੁੰਦੇ ਨੇ ਜਿੰਮ ਇੱਚ ਸੰਡੇ ਦੀ ਛੁੱਟੀ ਹੁੰਦੀ ਏ ਤੇ
ਔਨਾ ਨੂੰ ਵੀ ਹੁੰਦੇ ਨੇ ਪਰਸਨਲ ਕੇ ਸਾਡੀ ਜਿੰਮ ਦਾ ਟ੍ਰੇਨਰ ਇੱਕੋ ਹੁੰਦੈ।
ਪਰਨਲ ਟ੍ਰੇਨਰ ਵੀ ਹੁੰਦੇ ਨੇ ਸਾਰੇ ਜਿੰਮ ਦਾ ਟ੍ਰੇਨਰ ਇੱਕੋ ਵੀ ਹੁੰਦੈ ਕਈ ਬਹੁਤੀ ਜਿੰਮ ਇੱਚ ਹੁੰਦੈ ਔਰ ਜੋਬ ਸਾਡੀ ਜਿਮ ਇੱਚ ਭੇਜਨੈ ਤੇ ਪਰਸਨਲ ਟ੍ਰੇਨਰ ਨੀ ਮਿਲ ਜੇਗਾ ਤੁਾਨੂੰ। ਹਾਂਜੀ।
ਤੇ ਕੀ-ਕੀ ਫੈਸਿਲਿਟੀ ਹੈਗੀ ਏ ਹੋਰ ਕੀ-ਕੀ ਹੈਗੈ ਉੱਧਰ?
ਫੈਸਿਲਿਟੀ, ਸਾਰੀ ਫੈਸਿਲਿਟੀ ਵੀ ਮਿਲੇਗੀ ਤਾਨੂੰ ਏ ਔਦਰ। ਕੀ ਕੈਂਦੇ ਨੇ? ਭੱਗਨ-ਦੋੜਨ ਦਾ, ਵਜਨ ਘੱਟ ਕਰਨ ਦਾ ਸੈਕਸ਼ਨ ਅਲਗ ਹੈਗੈ। ਬੋਡੀ ਵਗੈਰਾ ਬਨਾਣ ਦਾ ਸੈਕਸ਼ਨ ਅਲਗ ਹੈਗੈ।
ਤੇ ਪਾ ਜੀ ਮਸ਼ੀਨਾਂ ਕਿਵੇਂ ਜਿਹੀਆਂ ਨੇ ਔਧਰ ਦੀਆਂ? ਨੇਚਰ ਕਿਵੇਂ ਜਿਐ ਔਧਰ ਦਾ?
ਔਧਰ ਦੀਆਂ ਮਸ਼ੀਨਾਂ ਸਾਰੀ ਗੁਡ, ਗੁੱਡ ਕੰਡੀਸ਼ਨ ਹੈਗੀਆਂ।
ਅੱਛਾ ਭਾਜੀ ਹੋਰ
ਤੇ ਫੀਸ ਹੈਗੀ ਏ ਔਧਰ ਦੀ ਦੋ ਹਜ਼ਾਰ ਰੁਪਏ। ਆ ਜੋ ਟ੍ਰੇਨਰ ਅੱਜ ਟ੍ਰੇਨਰ ਨਾਲ ਲਈਦੈ ਤਾਂ ਦੋ ਹਜ਼ਾਰ ਰੁਪਏ, ਵੈਸੇ ਪੰਜ ਸੌ ਰੁਪਏ।
ਤੇ ਭਾ ਜੇ ਕੀ ਨਾਮ ਏ ਏਸੀ-ਉਸੀ ਹੈ ਜਿੰਮ ਇੱਚ, ਕੇ ਨਈ।
ਹੈਗਾ, ਏਸੀ ਹੈਗੇ ਨੇ।
ਹਾਂਜੀ।
ਹੈਗੇ ਨੇ ਏਸੀ ਤਿੰਨ ਏ। ਤਿੰਨ ਤੋਂ ਚਾਰ ਏਸੀ ਹੈਗੇ ਨੇ।
ਅੱਛਾ ਜੀ।
ਹੂੰ।
ਹੋਰ ਦੱਸੋ ਭਾਜੀ। ਅੱਛਾ ਮੈਂ ਤਾਂ ਈ ਕਵਾਂ ਤੁਸੀ ਸਵੇਰੇ-ਸਵੇਰੇ ਜਿੰਮ ਜਾਂਦੇ ਔ, ਪੰਜ ਵਜੇ ਉੱਠ ਕੇ।
ਬਸ ਅੱਜ ਕੱਲ ਸਰੀਰ ਤੇ ਧਿਆਨ ਦੇ ਰਿਆਂ।
ਅੱਛਾ ਦੇਣਾ ਚਾਹੀਦੈ ਜੀ ਸ਼ਰੀਰ ਨੇ, ਸ਼ਰੀਰ ਨੇ ਈ ਨਾਲ ਜਾਣਾ ਔਰ ਕਿੰਨੇ ਕ ਨਾਲ ਜਾਣੈ।
ਅਮ।
ਸੇਅਤ ਤੇ ਧਿਆਨ ਤੋਂ ਵਧੀਆ ਰੈਂਦਾ ਸੇਅਤ ਤੇ ਧਿਆਨ ਦੋਗੇ ਤੇ ਸਈ ਰੇਂਦਾ ਸਭ ਕੁਛ।
ਇਹ ਤਾਂ ਗੱਲ ਏ। ਹੁਣ ਤੁਸੀ ਅੱਜ ਸਰੀਰ ਤੇ ਧਿਆਨ ਦੇਣਾ ਸਟਾਰਟ ਕਰ ਦੋਗੇ ਅੱਗੇ ਤੁਆਨੂੰ ਇੱਕ ਸਾਲ, ਦੋ ਸਾਲ ਬਾਦ ਰਿਜ਼ਲਟ ਵਧੀਆ ਮਿਲੇਗਾ।
ਐ ਤੇ ਗੱਲ ਹੈਗੀ ਏ ਪਾ ਜੀ ਦੇਖੋ ਸੋ ਦੀ ਇੱਕ ਗੱਲ ਹੈਗੀ ਏ ਐ ਤੇ
ਜੀ ਫਾਸਟ ਫੂਡ ਰੋਜਾਨਾ ਖਾਣਾ ਸਟਾਰਟ ਕਰ ਦੋਗੇ ਇਧਰੋਂ ਉਧਰੋਂ ਮਤਲਬ ਕਿ ਤਾਂ ਤੇ ਫੇਰ ਸਰੀਰ ਖ਼ਰਾਬ ਹੋਜੇਗਾ ਨਾ। ਮੋਟਾ, ਮੋਟਾਪਨ ਆ ਜੇਗਾ, ਫੈਟ ਹੋਜੇਗਾ।
ਐ ਤੇ ਹੈ ਭਾਜੀ ਬਾਰ ਦਾ ਤੇ ਖਾਣਾ ਨੀ ਚਾਈਦਾ ਜੀ ਪਾਜੀ ਦੇਖੋ, ਬਾਰ ਦਾ ਤੇ ਅਵੋਇਡ ਹੀ ਹੈਗੈ ਸਾਡੇ ਵੀ।
ਅੱਜ ਤੁਸੀਂ ਡਿਸੀਪਲਨ ਇੱਚ ਰਔਗੇ, ਜਿੰਮ ਜਾਔਗੇ, ਐਸ, ਬਾਰ ਦਾ ਖਾਣਾ ਛੱਡੋਗੇ ਤਾਂ ਤੇ ਗੱਲ ਵੀ ਬੰਨੇਗੀ।
ਸਈ ਕਿਐ ਪਾਜੀ।
ਹੂੰ।
ਹੋਰ ਦੱਸੋ ਭਾਅਜੀੀ। ਹੈਲੋ?
ਹੋਰ ਬਸ। ਅੱਜ ਕੱਲ੍ਹ ਸਪਲੀਮੈਂਟ ਵੀ ਨਹੀਂੀ ਖਾਣੇ ਚਾਹੀਦੇ ਇਨੇ।
ਉਹ ਤਾਂ ਹੈ ਜੀ ਸਪਲੀਮੈਂਟ ਸਹੀ ਨੈਚੁਰਲ ਬਣਾਓ ਆਪਣੀ ਘਰ ਦੀ ਖੁਰਾਕ ਖਾਓ ਸਭ ਕੁਛ।
ਕਈ ਬੰਦੇ ਸਪਲੀਮੈਂਟ ਦੇ ਚੱਕਰ ਵਿੱਚ ਵੀ ਉਹਨਾਂ ਦੇ ਸਰੀਰ ਦੇ ਦਾਣੇ ਵਗੈਰਾ ਹੋ ਜਾਂਦੇ ਨੇ।
ਸਹੀ ਕਿਹਾ ਭਾਜੀ।
ਹਮ ਸਰੀਰ ਦਾ ਸਰੀਰ ਸਾਰਾ। ਖ਼ਰਾਬ ਹੋ ਨਾਂ ਦਾ। ਹਮ ਉਹਨਾਂ ਦੇ ਕਈ ਲੋਕ ਸਪਲੀਮੈਂਟ ਲੈ ਲੈ ਕੇ ਅਹ ਮਰ ਵੀ ਗਏ ਨੇ।
ਦੇਖੋ ਜੀ ਸਪਲੀਮੈਂਟ ਤਾਂ ਲੈਣਾ ਵੀ ਚਾਹੀਦਾ ਜੀ ਦੇਖੋ ਸਭ ਤੋਂ ਵਧੀਆ ਗੱਲ।
ਜਿਵੇਂ ਪ੍ਰੋਟੀਨ ਲੈਂਦੇ ਨੇ' ਪ੍ਰੋਟੀਨ ਇਟੈਕ ਪੂਰਾ ਕਰਨ ਵਾਸਤੇ ਇਸ ਤੋਂ ਵਧੀਆ ਤੁਸੀਂ ਘਰ ਦਾ ਪ੍ਰੋਟੀਨ ਖਾਓ ਚਣੇ ਖਾਓ। ਸਾਰਾ ਚੀਜ਼ਾਂ ਡਰਾਈ ਫਰੂਟ ਵਗੈਰਾ ਮਿਕਸ ਕਰਕੇ ਖਾਓ। ਫੇਰ ਤਾਂ ਤੁਹਾਨੂੰ ਪ੍ਰੋਟੀਨ ਆਏ ਵੀ। ਜਾਾਨ ਵੀ ਆਏ। ਹੁਣ ਕੀ ਪਤਾ ਉਹਨਾਂ ਨੇ ਪ੍ਰੋਟੀਨ ਵਿੱਚ ਕੀ ਪਾਇਆ ਹੋਇਆ ਕੀ ਨਹੀਂ ਪਾਇਆ ਹੋਇਆ। ਉਹਦੇ ਚੋਕਲੇਟ ਫਲੇਵਰ ਵੀ ਹੁੰਦਾ ਹੈ ਹੁਣ ਉਹ ਚੋਕਲੇਟ ਵੀ ਪਾਈ ਹੋਈ ਹੈ' ਹੁਣ ਕੀ ਕਰ ਸਕਦਾ।
ਸਹੀ ਹੈ ਭਾਜੀ ਇਹ ਤੇ ਆ ਗੱਲ ਬਿਲਕੁਲ ਸਹੀ ਪੂਰੀ ਪ੍ਰੋਟੀਨ। ਟੇਕ ਪੂਰਾ ਕਰਦੇ ਕਰਦੇ ਨਾ ਸਿਹਤ ਬੜੀ ਖਰਾਬ ਹੋ ਜਾਂਦੀ ਜ।
ਹ ਅ ਅ ਵਦੀਆ ਘਰ ਦਾ ਖਾਓ ਜਿਵੇਂ ਗ੍ਰੀਨ ਸੈਲਡ ਹੋ ਗਿਆ
ਹਮ ਸੱਤੂ ਪਾੋਡਰ ਬਣਾ ਲੋ ਘਰ ਆਪਣਾ
ਹਾਂ ਦੇਸੀ ਘੀ ਹੋ ਗਿਆ ਸੱਤੂ ਪਾਊਡਰ ਹੋ ਗਿਆ
ਬਹੁਤੀਆਂ ਚੀਜ਼ਾਂ ਹੈਗੀਆਂ ਅਸੀੀਆਂ ਜਿਹੜੀ ਇਹਨੂੰ ਪ੍ਰੋਟੀਨ ਇਨਟੈਕ ਪੂਰਾ ਕਰਦੀ ਹੈ ਘਰ ਦੀ ਹੁਣ ਹੁਣ ਪ੍ਰੋਟੀਨ ਹੀ ਥੋੜ੍ਹਾ ਨਾ ਰਹਿ ਗ ਜਿਹੜਾ ਪ੍ਰੋਟੀਨ ਟੈਕ ਪੂਰਾ ਕਰੇਗਾ
ਪਹਿਲੇ ਦੇ ਲੋਕ ਪਹਿਲੇ ਦੇ ਜ਼ਮਾਨੇ ਤੇ ਪ੍ਰੋਟੀਨ ਹੁੰਦਾ ਵੀ ਨਹੀਂ ਸੀਗਾਦ ਵੀ ਅਖੀਰ ਬੰਦੇ ਸੀ
ਹਮ ਇਹ ਤਾਂ ਗੱਲ ਏ ਹੁਣ ਲੋਕੀ ਡੱਬੇ ਖਾ ਖਾ ਕੇ ਸਰੀਰ ਖ਼ਤਮ ਕਰੀ ਜਾ ਰਹੇ ਨੇ
ਖੁਰਾਕਾਂ ਖਾਂਦੇ ਇ ਸੀ
ਹਮ
ਤੇ ਹੁਣ ਤੇ ਭਾਜੀ ਦੇਖੋ ਸਾਰਾ ਕੁਛ ਜਿੰਮ ਦੇ ਉੱਤੇ ਹੈਗਾ ਵਰਕ ਆਊਟ ਉੱਤੇ ਹੈਗਾ ਜਿਹੜਾ ਮਾਰ ਬਾਈ ਉਹ ਸਹੀ ਰਹੇਗਾ
ਜਿਨਾ ਵਰਕ ਆਊਟ ਕਰ ਲਿਆ ਉਹ ਠੀਕ ਰਹੇਗਾ ਬਾਕੀ ਬਾਕੀ ਜਿਹੜੇ ਬਾਹਰ ਦਾ ਖਾਣ ਲੱਗ ਗਏ। ਫੈਟ ਵਾਲੀ ਚੀਜ਼ਾਂ ਖਾਣ ਲੱਗ ਗਏ' ਉਹ ਤਾਂ ਫੇਿਰ ਕੰਮ ਖ਼ਰਾਬ ਨਾ। ਹੈਲੋ? ਹਲੋ? ਹੈਲੋ ਹੈਲੋ ਪਾਜੀ ਅਵਾਜ਼ ਨਹੀਂ ਆ ਰਹੀ ਹੈਲੋ ਪਾਜੀ ਆਵਾਜ਼ ਨਹੀਂੀ ਆ ਰਹੀ
ਆ ਗਈ ਆ ਗਈ ਹੁਨ ਆਗੀ ਆਵਾਜ਼ ਬੋਲੋ ਹਾਂਜੀ ਪਾਜੀ
ਹੋਰ ਦੱਸੋ ਤੁਸੀਂ ਵੀ ਜੰਮਦੇ ਹੋ ਜਿੰਮ ਵਗੈਰਾ
ਨਹੀਂ ਮੈਂ ਤਾਂ ਤੁਹਾਨੂੰ ਦੇਖਿਆ ਸੀਗਾ ਕਿ ਤੁਸੀਂ ਜਾਂਦੀ ਹੋ ਸਵੇਰੇ ਪੰਜ ਵਜੇ ਉੱਠ ਕੇ
ਕਰੋ
ਵੇਖਾਂ ਮੰਡੇ ਤੋਂ ਮੰਡੇ ਤੋਂ ਸ਼ੁਰੂ ਕਰਾਂਗੇ ਮੰਡੇ ਤੋਂ ਤੁਹਾਨੂੰ ਕੋਲ ਕਰਦਾਂਗਾ ਸਵੇਰੇ ਵੀ ਪਹਿਲੇ ਇੱਕ ਦਿਨ ਪਹਿਲੇ ਕਨਫਰਮ ਕਰਦਾ ਦੋਨੋਂ ਨਾਲ ਚੱਲ ਲਿਆ ਕਰਾਂਗੇ
ਹਾਂਜੀ ਅੱਜ ਕੱਲ ਫਾਸਟ ਫੂਡ ਇੰਨਾ ਹੋ ਗਿਆ। ਲੋਕੀ ਜਿਹੜੇ ਜਿੰਮ ਜਾਂਦੇ ਨੇ ਉਹ ਆਪਣੇ ਸਰੀਰ ਦੀ ਰਬ ਵੇਖਦੇ ਨੇ। ਬਈ ਮੈਂ ਫਾਸਟ ਫੂਡ ਨਹੀਂ ਖਾਣਾ ਅਵਇਡ ਕਰ ਦਿੰਦੇ ਇਸ ਚੀਜ਼ ਨੂੰ ਬਈ ਅਗਰ ਮੈਂ ਫਾਸਟ ਫੂ ਫੂਡ ਖਾਵਾਂਗਾ ਤੇ ਮੈਂ ਕਿਹੋ ਜਿਹਾ ਵੀ ਖਾਂਵਾ ਅੱਜ ਨਹੀਂ ਖਾਵਾਂਗਾ ਬੋਡੀ ਬਣਾਵਾਂਗਾ ਤੇ ਕੀ ਹੋ ਜਾਵੇ ਵੇਖਾਂਗਾ ਉਹਨੂੰ ਆਪਣੇ ਸਿਰ ਤੇ ਬੇਸ ਹੈਗਾ। ਬਈ ਉਹਨਾਂ ਨੇ ਕੀ ਕਰਨਾ।
ਆਹੀ ਹੈਗਾ ਜੀ।
ਹਾਂਜੀ ਉਹ ਹੈ।
ਕੀ ਦੱਸਾਂ ਭਾਜੀ ਤੁਸੀਂ ਦੱਸੋ ਕੋਈ ਨਵੀ ਤਾਜੀ
ਯੋਗਾ ਵਗੈਰਾ ਵੀ ਨਹੀਂ ਕਰਦੇ ਅੱਜ ਕੱਲ
ਨਹੀਂ ਭਾਜੀ ਇਸ ਟਾਈਮ ਤੇ ਮੇਰਾ ਸਾਰਾ ਸਿਸਟਮ ਖ਼ਰਾਬ ਆਦਾ ਕਿਉਂਕਿ ਮੈਂ ਟਾਈਮ ਨਹੀਂ ਮਿਲ ਰਿਹਾ ਮੈਂ ਮੌਲਾਨਾ ਯੂਨੀਵਰਸਿਟੀ ਪੜ੍ਹਦਾ ਸੀਗਾ ਤੇ ਉੱਧਰ ਹੀ ਪੀਜੀ ਰਹਿੰਦਾ ਸੀਗਾ। ਉੱਧਰ ਜਿਮ ਵੀ ਜਾਂਦਾ ਸੀਗਾ ਹੁਣ ਇੱਧਰ ਆਇਆ ਛੁਟੀਆਂ 'ਚ ਆਪਣੇ ਘਾਰ
ਅੱਛਾ ਤੁਹਾਡਾ ਵੇਟ ਕਿੰਨਾ ਕੁ ਹੈਗਾ।
ਕੀ ਹਾਂਜੀ ਕੀ ਕਹਿ ਰਹੇ ਹੋ ਜੀ।
ਵੇਟ ਕਿੰਨਾ ਹੈਗਾ।
ਮੇਰਾ ਵੇਟ ਸੈਵਨਟੀ ਫਾਈਵ ਹੈਗਾ ਜੀ।
ਤੇ ਘਟਾਣਾ ਚਾਹੰਦੇ ਹੋ।
ਹਾਂਜੀ
ਹਟਾਣਾ ਚਾਹੁੰਦੇ ਹੋ।
ਨਹੀਂ ਜੀ ਠੀਕ ਹੈਗਾ ਵੈਸੇ ਤੋ ਸਹੀ ਹੈਗਾ ਸਰੀਰ ਦੇ ਹਿਸਾਬ ਨਾਲ
ਹਾਂ ਐ ਤਾਂ ਗੱਲ ਜੇ ਏਂ ਤੇ ਗੱਲ ਏ। ਫਿਰ ਘਟਾਣਾ ਚਾਹੁੰਦੇ ਹੋ ਤੇ ਅੱਜ ਕਲ ਤੇ ਫੋਨ ਤੇ ਵੀ ਬੜੀਆਂ ਐਪਾਂ ਖੋਲ ਗਈਆ। ਐਪ ਕਰੋ ਤੀਹ ਦਿਨ ਦਾ ਕੋਰਸ ਹੁੰਦਾ ਹੈ। ਵਜਨ ਘਟਾਣ ਲਈ ਐਕਸਰਸਾਈਜ਼ ਦੱਸਣਗੇ ਤੁਹਾਨੂੰ ਉਹ ਸਵੇਰੇ ਉਠ ਹੋਮਵਰਕ ਊਟ ਐਪ, ਵੈਟ ਲੋੂਸ ਐਪ
ਉਹ ਤੇ ਪਾਜੀ ਆਈਏ। ਆ ਹੀ ਹੈਗਾ ਸਭ ਸਭ ਤੋਂ ਵੱਡਾ ਤੇ ਚੈਟ ਜੀ ਪੀ ਟੀ ਹੈਗਾ ਸਭ ਤੋਂ ਵੱਡਾ ਉਂਦੇ ਦੇਖੋ ਸਭ ਕੁਝ ਦੇਖਦਾ
ਹੂੰ
ਜੋ ਕਰਨਾ ਉਹਦੇ ਕੋਲ ਪੁੱਛ ਕੇ ਕਰੋ ਸਭ ਤੋਂ ਵਧੀਆ
ਹੂੰ
ਹੋਰ ਦੱਸੋ।
ਨਿਤਾਜ- ਨਿਤਾਜ ਕਾਲ ਦੇ ਬੋਡੀ ਬਿਲਡਰ ਤਾ ਬੋਡੀ ਬਣਾਣ ਅਸਤੇ ਸਟੋਇਸ ਵੀ ਲੈਣ ਲੱਗ ਗਏ ਨੇ ਟੀਕੇ ਲੈਣ ਲੱਗ ਗਏ ਨੇ।
ਉਹ ਤੇ ਨੁਕਸਾਨ ਹੈਗਾ ਜੀ ਦੇਖੋ ਬਹੁਤ ਵੱਡਾ ਨੁਕਸਾਨ ਹੈਗਾ।
ਨੁਕਸਾਨ ਤੇ ਲੈਣੇੇ ਨੀ ਚਾਹੀਦੇ ਥੋੜਾ ਬੋਡੀ ਨੂੰ ਟਾਇਮ ਦੋ। ਟਾਈਮ ਲੈ -ਲੈ ਕੇ ਬੋਡੀ ਤਾਂ ਵਧੀਆ ਬਣੇਗੀ ਨੈਚੁਰਲ ਵਧੀਆ ਬਣਦੀ ਏ। ਹੁਣ ਤੁਸੀਂ ਸਟਰੋਈਏਡਜ਼ ਲਓਗੇ। ਤੁਹਾਡੀ ਸਟਰੈਂਥ ਵੱਧੇਗੀ ਸਾਰਾ ਕੁਛ ਵੱਧੇਗਾ ਸਰੀਰ ਵੀ ਵੱਧੇਗਾ ਪਰ ਸਾਫ ਵਿਖੇਗਾ ਬਈ ਤੁਸੀਂ ਸਟੋਰੇਟ ਲਿੱਤੇ ਹੋਏ ਨੇ।
ਸਹੀ ਕਿਹਾ ਭਾਜੀ ਬਿਲਕੁਲ ਸਹੀ ਕਿਹਾ ਉਹ ਬੀਨਸ ਦੇਖ ਕੇ ਬੰਦੇ ਦਾ ਪਤਾ ਲੱਗ ਜਾਂਦਾ ਹੈ।
ਹੂੰ ਜ ਤੁਸੀਂ ਨੈਚੁਰਲ ਬਣਾਓਗੇ ਤਾਂ ਤੁਹਾਡੀ ਵਧੀਆ ਵੀ ਦਿਖੇਗੀ ਬੋਡੀ ਸਾਰਾ ਕੁਛ ਵਧੀਆ ਦਿਖੇਗਾ।
ਹਾਂਜੀ ਪਾਜੀ ਐ ਤੇ ਹੈ।
ਹੂੰ
ਹੋਰ ਦੱਸੋ।
ਹੁਣ ਜਿਹੜੀ ਰੀਅਲ ਕੰਪਨੀ ਹੈਗੀ ਜਿਵੇਂ ਮਸਲ ਬਲੇਡ ਹੋ ਗਿਆ ਸਾਰਾ ਇਹ
ਚਲੋ ਪਾਜੀ ਫਿਰ ਤੁਹਾਨੁ ਮੈ ਬਾਅਦ 'ਚੋਂ ਗੱਲ ਕਰਦਾ। ਫੋਨ ਆ ਰਿਹਾ ਸੀ ਗਾ ਮੈਨੁੰ ਚਲੋ ਠੀਕ ਸਤਿ ਸ਼੍ਰੀ ਅਕਾਲ ਪਾਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਹਮ